ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਕਿਵੇਂ ਹੋ।
ਬਸ ਵਧੀਆ ਕਿਤੇ ਬਾਹਰ ਹੈਗੇ ਹੋ ਕਿ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ।
ਹੁਣ ਆਈ।
ਹਾਂਜੀ ਆ ਰਹੀ ਹੈ ਬਟ ਸਲੋ ਹੀ ਹੈ ਫਿਰ ਵੀ। ਹੋਰ ਸੁਣਾਓ ਕੀ ਕਰ ਰਹੇ ਸੀ।
ਕੁਛ ਨਹੀਂ ਬਸ ਬੈਠੇ ਸੀਗੇ ਘੁੰਮ ਕੇ ਆਏ ਸੀਗੇ ਬਾਹਰ ਜ਼ਰਾ। ਤਾਂ ਥਕ ਥਕਾਵਟ ਹੋ ਗਈ ਸੀਗੀ ਬੜੀ। ਜ਼ੂ ਬੱਚਿਆਂ ਦਾ ਚਾਲੂ ਸੀਗਾ ਜ਼ੂ ਜਾਣਾ ਹੈਗਾ ਜ਼ੂ ਪਾਰਕ ਲੈ ਕੇ ਚਲੋ ਬੱਚਿਆਂ ਨੇ। ਸਾਨੂੰ ਦੇਖਣੇ ਤਾਂ ਉੱਥੇ ਲੇਖ। ਕਰ ਗਏ ਸੀਗੇ ਚੱਲ ਮੈਂ ਚਿਰ ਘੁਮਾ ਕੇ ਲੈ ਕੇ ਆਉਂਦੀ ਹਾਂ। ਬਸ ਹੁਣ ਜਦੋਂ ਦੇ ਆਏ ਆ ਤਦੋਂ ਦਾ ਰੋਨਾ ਚਾਲੂ ਸਾਨੂੰ ਵੀ ਪ੍ਰਾਈਵੇਟ ਲੈ ਦੋ।
ਤੁਹਾਡੀ ਆਵਾਜ਼ ਫਿਰ ਧੀਰੇ ਧੀਰੇ ਨਾ ਕੱਟ ਜਾਂਦੀ ਹੈ ਵਿੱਚ ਵਿਚ।
ਇੱਕ ਮਿੰਟ ਹਾਂਜੀ ਹਾਂ ਇੱਕ ਮਿੰਟ ਹੁਣ ਆ ਰਹੀ ਹੈ।
ਹਾਂਜੀ ਬੋਲੋ
ਹਾਂਜੀ ਉਹੀ ਬੱਚਿਆਂ ਦਾ ਹੁਣ ਚਾਲੂ ਹੋ ਗਿਆ ਉੱਥੇ ਜਦੋਂ ਦਾ ਉੱਥੋਂ ਦੀ ਆਏ ਆ ਉਹ ਚਾਲੂ ਹੋ ਗਿਆ ਕਿ ਸਾਨੂੰ ਵੀ ਰੈਬਿਡ ਚਾਹੀਦਾ ਸਾਨੂੰ ਵੀ ਡੋਗੀ ਚਾਹੀਦਾ ਨੇ ਛੋਟੇ ਪੱਪੀ।
ਹੈਗਾ ਫਿਰ ਜ਼ੂ ਕਿੱਥੇ ਉੱਥੇ ਹੈਗਾ ਅੱਛਾ ਜ਼ੂ ਦੀ ਤੇ ਅੱਜ ਕੱਲ ਬੜੀ ਇੰਪੋਰਟੈਂਸ। ਘੱਟ ਹੋ ਗਈ ਹੈ ਸਾਡੇ ਇੱਧਰ ਤੇ ਕੋਈ ਜਾ ਕੇ ਰਾਜੀ ਨਹੀਂ ਹੈ ਦੂ ਚ।
ਇੱਥੇ ਤਾਂ ਹੈਗਾ ਹੈ ਇੱਥੇ ਹੈਗਾ ਵਧੀਆ ਹੈਗਾ ਕਾਫੀ ਦੇਖ ਸਕਦੇ ਮਤਲਬ ਅਸੀਂ। ਜਿਸੇ ਹਿਸਾਬ ਨਾਲ ਅੱਛਾ ਹੈਗਾ ਅੰਦਰ ਬੋਤ ਜੀਦਾਂ ਬੋਲਦੇ ਨਾ ਜੀਰਾਫ। ਬਹੁਤ ਜਿਹੇ ਐਨੀਮਲ ਰੱਖੇ ਨੇ ਉਹਨਾਂ ਨੇ ਕਾਫੀ ਸਾਰੇ।
ਹੂੰ ਹੂੰ ਹੂੰ।
ਔਰ ਉਦਾ ਤਾਂ ਉਹ ਸੇਫਟੀ ਵੀ ਰੱਖੀ ਹੈ ਉਹਨਾ ਨੇ ਇਦਾਂ ਕਿ ਨਹੀਂ ਸੇਫਟੀ ਹੈ ਸੇਫਟੀ ਵੀ ਪੂਰੀ ਰੱਖੀ ਹੋਈ ਹੈ।
ਨਹੀਂ ਸੇਫਟੀ ਤੇ ਖੈਰ ਰਹਿੰਦੀ ਹੈ ਚਿੜੀਆਂ ਆ ਘਰਾਂ ਚ। ਬਟ ਵੈਸੇ ਮੈਂ ਕਹਿ ਰਹੀ ਕਿ ਲੋਕੀ ਅੱਜ। ਕੋਲ ਜਾਣਾ ਨੀ ਜਿਵੇਂ ਜਾਨਵਰ ਹੀ ਨੀ ਪਹਿਲੇ ਸਾਨੂੰ ਬੜਾ ਸ਼ੌਕ ਹੁੰਦਾ ਸੀ ਬਈ ਜ਼ੂ ਲੈ ਚੱਲੋ। ਚਿੜੀਆਘਰ ਅਸੀ ਜਾਂਦੇ ਹੀ ਸੀ ਮਤਲਬ ਸਾਲ ਚ ਇਕ ਅੱਧੀ ਵਾਰੀ ਜਾਂਦੇ ਹੀ ਸੀਗੇ। ਹੁਣ ਅੱਜ ਕੱਲ੍ਹ ਦੇ ਬੱਚਿਆਂ ਨੂੰ ਰਹਿ ਹੀ ਨੀ ਗਿਆ, ਤੁਹਾਡੇ ਬੱਚਿਆਂ ਨੂੰ ਪਸੰਦ ਹੈ ਜ਼ੂ ਜਾਣਾ।
ਇਹਦਾ ਇਹਨੂੰ ਕਿੱਦਾਂ ਪਸੰਦ ਹੈ ਨਾ ਕਿਉਂਕਿ ਸਕੂਲ ਚ ਇੱਕ ਚੈਪਟਰ ਹੈਗਾ ਇਹਨਾਂ ਦਾ ਐਨੀਮਲ ਦਾ। ਤੇ ਮੈਮ ਦਿਖਾਂਂਦੀ ਸੀਗੀ ਮੈਮ ਨੂੰ ਉੱਥੇ ਲਿਖਿਆ ਹੋਇਆ। ਜ਼ੂ ਚ ਤੁਸੀਂ ਜਾਓਗੇ ਤਾਂ ਤੁਹਾਨੂੰ ਇਹ ਸਾਰੇ ਐਨੀਮਲ ਵੇਖਣ ਦਿੱਖ ਗਏ ਕਿਉਂਕਿ ਉਹਦੇ ਚ ਜੋ ਐਨੀਮਲ ਦੇ ਕੋੋ ਜਿਰਾਬ ਕਦੋਂ ਏਦਾਂ ਦਾ ਦੀਖਦਾ ਨਹੀਂ ਹੈ। ਉੱਥੇ ਜਾਓਗੇ ਤਾਂ ਹੀ ਦਿਖੇਗਾ ਮਤਲਬ ਉਹ ਦੇਖਣਾ। ਚਾਅ ਸੀਗਾ ਕਿ ਸਾਨੂੰ ਦੇਖਣਾ ਹੈਗਾ ਸਾਹਮਣੇ ਇੱਕ ਵਾਰ ਕਿੱਦਾਂ ਆਉਂਦਾ ਹੈ ਕਿਵੇਂ ਨਹੀਂ? ਉਹ ਦੇਖਣਾ ਸੀਗਾ ਜ਼ੇਬਰਾ ਦੇਖਿਆ, ਇੱਕ ਜਿਰਾਬ ਦੇਖਿਆ ਹੈ। ਉੱਥੇ ਸੀ ਟਾਈਗਰ ਲਾਇਨ।
ਣੀਏ ਫਿਰ।
ਬੜੀ ਖੁਸ਼ ਹੋ ਗਈ ਹੈ ਬੜੀ। ਦੋ ਬਲ ਉਹ ਤਾਂ ਸਭ ਨੇ ਚਾਹੀਦਾ ਨਾ ਮੈਨੂੰ ਇੱਕ ਰੈਬਿਟ ਦੇ ਉੱਤੇ ਰੈਬਿਟ ਸੀ, ਛੋਟੇ ਛੋਟੇ ਜਿਹੇ ਬੱਚੇ ਉਹ ਤਾਂ ਮੈਨੂੰ ਚਾਹੀਦੇ ਨੇ। ਕਹਿੰਦੀ ਬਾਬਾ ਰੇਬਿੱਟ ਤਾਂ ਆਪਾਂ ਤੋਂ ਨਹੀਂ ਰੱਖਦੇ, ਕਿਵੇਂ ਉਹਦੀ ਬਾਂਸ ਬੜੀ ਹੁੰਦੀ ਹੈ, ਉਹ ਸੰਭਾਲੇ ਵੀ ਨਹੀਂ ਜਾਂਦੇ ਯਾਰ ਉਹ।
ਡੌਗੀ ਮੇਰੀ ਵਾਲੀ ਤਾਂ ਕਹਿੰਦੀ ਹੈ ਮੈਨੂੰ ਡੋਗੀ ਲਿਆ ਕੇ ਦੋ, ਡੋਗੀ ਲੇਕਿਨ ਉਹੀ ਨਾ ਦੇਖੋ ਪਾਲੋ ਜਾਨਵਰ ਤੇ ਇਹਨਾਂ ਦਾ ਵੀ ਬੜਾ ਖਰਚਾ ਆਉਂਦਾ ਹੈ, ਕਿਉਂਕਿ ਐਵੇਂ ਗੰਦੇ ਮੰੰਦੇ ਰੱਖਣ ਦਾ ਦੇਖੋ ਉਹਦੇ ਨਾਲ ਤੇ ਬਿਮਾਰੀਆਂ ਫ਼ੈਲਣ ਗਿਆਂ ਲੈ ਕੇ ਆਓ ਤੇ ਬਿਲਕੁੱਲ ਸਾਫ ਸੁਥਰਾ ਇੰਜੈਕਸ਼ਨ ਵਗੈਰਾ ਇਕਦਮ ਬੱਚੇ ਦੀ ਤਰੀਕੇ ਨਾਲ ਉਹਨਾਂ ਦੀ ਕੇਅਰ ਕਰਨੀ ਪੈਂਦੀ ਹੈ।
ਜੀ ਜ਼ਰੂਰ, ਦੇਖੋ ਕੇਅਰ ਤੋਂ ਦੇਖੋ ਹੈਗੀ ਹੈ ਕੇਅਰ ਤੋਂ ਕਰਨੀ ਪੈਂਦੀ ਉਹਦੇ ਚ, ਕੈਅਰ ਤਾਂ ਨਹੀਂ ਕੀਤੀ ਨਾ ਫਿਰ ਉਹ ਬਿਮਾਰੀਆਂ ਦਾ ਹੀ ਹੈ ਫਿਰ ਬਿਮਾਰੀ ਦਾ ਹੀ ਹੈ ਬੰਦਾ।
ਫਰ ਵਗੈਰਾ ਕਿੰਨੀ, ਉਹ ਮਤਲਬ ਉਹ ਕਹਿੰਦੇ ਪੜਿਆ ਮੈਂ ਕਈ ਜਗਾ ਪੜੀ, ਹਾਂ ਰੋਟੀ ਚ ਓਹੀ ਉਹੀ ਰੋਟੀ ਰੋਟੀ ਪਾਣੀ ਚ ਜਾਣ, ਫਿਰ ਅਸੀਂ ਵੀ ਬਿਮਾਰ ਹੋਈਏ ਤੇ ਡੋਗੀ ਵੀ ਬਿਮਾਰ ਹੋਏ ਬਈ ਫਾਇਦਾ ਨਹੀਂ ਹੈ, ਤੇ ਜਾਨਵਰ ਲੈ ਕੇ ਆਉਣਾ ਉਹਨੂੰ ਬਿਲਕੁੱਲ ਸਾਫ਼ ਸੁਥਰਾ ਕਰਕੇ ਰੱਖੋ ਤਾਂ ਤੇ ਫਾਇਦਾ ਹੈ। ਵਰਨਾ ਤੇ ਬਿਮਾਰੀਆਂ ਦਾ ਘਰ ਹੀ ਹੈ ਫਿਰ
ਨਹੀਂ ਨਹੀਂ ਸਹੀ ਗੱਲ ਹੈ, ਮੈਂ ਇਹਦੇ ਕਰਕੇ ਮੈਂ ਜਿਸ ਤਰਾਂ ਹੁਣ ਪਹਿਲੇ ਨਾ ਪੈਰਟ ਰੱਖਿਆ ਸੀਗਾ ਘਰ।
ਉਹ ਵੀ ਕਿਵੇਂ ਸੀਗਾ ਉਹ ਤਾਂ ਅਸੀਂ ਸਕੂਲ ਛੱਡਣ ਜਾ ਰਹੇ ਸੀ ਇਹਨੂੰ ਤਾਂ ਉਤੋਂ ਝਾੜ ਚੋਂ ਗਿਰਿਆ ਸੀਗਾ ਉਹ ਬੱਚਾ ਜਾ ਛੋਟਾ ਜਾ ਅਸੀਂ ਲੈ ਆਏ ਫਿਰ ਉਹਨੂੰ ਚੁੱਕ ਤੇ ਇੱਕ ਤਾਂ ਰੋਡ ਦੇ ਵਿੱਚ ਗਿਰਿਆ ਥੋੜਾ ਅਸੀਂ ਥੋੜ੍ਹਾ ਚਿਰ ਹੋ ਗਿਆ ਲੈ ਕੇ ਆਇਆ ਉਹਨੂੰ ਘਰ ਵਿਚਾਰਾ ਉਹਨੂੰ ਲੱਗ ਗਈ ਸੀ ਚੋਟ ਪੈਰ ਤੇ, ਫਿਰ ਉਹਦੀ ਦਵਾਈ ਵਗੇਰਾ ਮੈਂ ਸਾਡੇ ਮੈਡੀਕਲ ਤੋਂ ਇੱਥੇ ਜਾ ਕੇ ਉਹਦੀ ਦਵਾਈ ਲਿੱਤੀ ਉਹਨੂੰ ਦਵਾਈ ਪਿਲਾਈ ਦਵਾਈ ਪਿਲਾ ਕੇ ਉਹਨੂੰ ਫਿਰ ਇਹ ਕੀਤਾ ਥੋੜ੍ਹਾ ਬੱਚਾ ਬੱਚਾ ਸੀ ਨਾ ਉੱਡ ਨਹੀਂ ਸਕਦਾ ਸੀ ਜ਼ਿਆਦਾ ਤੋਂ ਉਹਨੂੰ ਫਿਰ ਰੱਖਿਆ ਆਪਣੇ ਕੋਲ। ਫਿਰ ਉਹ ਰੱਖਿਆ-ਰੱਖਿਆ ਸੰਭਾਲਦੇ-ਸੰਭਾਲਦੇ ਉਹਦੀ ਆਦਤ ਹੋ ਗਈ ਹੁਣ। ਉਹ ਬਾਅਦ ਚੋਂ ਜਦੋਂ ਉਹ ਇਹਦੇ ਕੁੜੀ ਦੇ ਹੱਥ ਚ ਚੱਕ ਪਾ ਦਿੱਤਾ ਉਹਨੇ। ਕੱਟ ਦਿੱਤਾ ਉਂਗਲੀ ਤੇ, ਉਹਨੇ ਅੱਗੇ ਉਂਗਲੀ ਕੀਤੀ ਬਸ ਉਹਨੇ ਇਹ ਕਰ ਦਿੱਤਾ ਫਿਰ ਉਹਦੇ ਚੱ
ਤਾਂ ਹੀ ਡਰ ਲੱਗਦਾ ਨਾ ਫਿਰ ਉਹੀ ਜਾਨਵਰ ਕੱਟ ਲਏ ਤੇ ਇੰਜੈਕਸ਼ਨ ਲਗਵਾਓ ਇੰਜੈ ਲੱਗੇ ਹੋਣੇ ਹੈ
ਫਿਰ ਹਾਂ ਲਗਵਾਇਆ ਨਾ ਉਹਨੂੰ ਇੰਜੈਕਸ਼ਨ ਲਗਵਾਇਆ ਨਾ ਫਿਰ ਕਿਉਂਕਿ ਓ ਜਾਨਵਰ ਹੈ ਨਾ ਓ ਤੇ ਵੀ
ਉਹੀ ਉਹੀ ਕਹਿ ਰਿਆ ਨਾ ਟਿਟਨੇਸ ਵਗੈਰਾ ਵੀ ਲਗਾਓ ਇਨਾਂ ਦੇ ਰੈਬ ਧਿਆਨ ਦਿਓ ਲਗਾਓ ਬਈ ਜਾਨਵਰਾਂ ਦੇਖੋ ਸੁ ਸੁੱਖ ਤੇ ਹੈਗਾ ਹੈ ਬੰਦਾ ਅਗਰ ਕੱਲਾ ਹੋਏ ਨਾ ਜਿਵੇਂ ਘਰੇ ਤੇ ਮੈਂ ਦੇਖਿਆ ਜੀਵੇਂ ਬੰਦਾ ਦਾ ਟਾਈਮ ਪਾਸ ਬੜਾ ਅੱਛਾ ਹੁੰਦਾ ਥੋੜੀ ਦੇਰ ਦੇ ਨਾਲ ਖੇਡ ਲਿਆ ਗੱਲ ਕਰ ਲਈ ਜਾਂ ਇੱਕ ਮਤਲਬ ਬੰਦੇ ਦਾ ਜਿਵੇਂ ਨੀ ਡਿਪ੍ਰੈਸ਼ਨ ਟਾਈਪ ਹੋ ਜਾਂਦਾ ਬੰਦ ਉਨੂੰ ਕੱਲੇ ਬੈ-ਬੈ ਕੇ ਉਹ ਚੀਜ਼ ਤੇ ਨੀ ਹੁੰਦੀ ਜਾਨਵਰ ਘਰੇ ਹੋਵੇ ਕੱਲਾਪਨ ਤੇ ਨੀ ਲੱਗਦਾ। ਬੱਟ ਕੀ ਐ ਨਾ ਮੈਂ ਇਹਦਾ ਕੈਂਣਾ ਕਿ ਜੇ ਰੱਖੋ ਤੇ ਸ਼ਫਾਈ ਨਾਲ ਰੱਖੋ ਅਦਰਵਾਈਜ਼ ਰੱਖਣ ਦੀ ਲੋੜ ਹੀ ਨਈ ਹੈ ਉਹਨਾਂ ਨੂੰ ਸਾਰੇ ਪ੍ਰੋਪ ਪਰ ਉਹਨਾਂ ਦੀ ਵੈਕਸੀਨੇਸ਼ਨ ਜੋ ਵੀ ਉਹਨਾਂ ਦਾ ਇਲਾਜ ਇੰਜੈਕਸ਼ਨ ਜੋ ਵੀ ਉਹਨਾਂ ਦੇ ਹਾਂਜੀ। ਅੱਜ ਸਾਡੇ ਦੀਦੀ ਉੱਤੇ ਤਾਈ ਜੀ ਰੈਂਦੇ ਨੇ ਉਹਨਾਂ ਨੇ ਪਾਲਿਆ ਐ ਡੋਗੀ ਏ ਤੇ ਬਲਕਿ ਆਹੀ ਹੈ ਰੋਡ ਸਾਈਡ ਵਾਲੇ ਹੀ ਡੋਗੀ ਏ ਕੋਈ ਓ ਬਰੀਡ ਨਈ ਐ ਅੱਛੀ ਵਾਲੀ ਬੱਟ ਉਹਨੂੰ ਨਾ ਸਾਫ ਸੁੱਥਰਾ ਮੈਂ ਦੇਖ ਰਈ ਸੀ ਉਹਦੇ ਪੂਰੀ ਵਾਲ ਟ੍ਰਿਮ ਕਰਵਾਏ ਉਹਨਾਂ ਨੇ ਤੇ ਦਵਾਈਆਂ ਵੀ ਸਪਲੀਮੈਂਟਸ ਵੀ ਉਹਦੇ ਲੀਵਰ ਦੀ ਅਲੱਗ ਸੀਗੀ। ਦੰਦਾਂ ਦੀ ਅਲੱਗ ਸੀਗੀ ਸਾਰੇ ਉਹਦਾ ਵੈਕਸੀਨੇਸ਼ਨ ਪ੍ਰੋਪਰ ਕੀਤਾ ਹੋਇਆ ਐ। ਸਾਫ਼ ਸੁਥਰਾ ਸੀਗਾ ਤੇ ਸਾਡਾ ਵੀ ਇਹ ਹੱਥ ਲਗਾਂਦਾ।
ਉਹੀ ਮਨ ਕਰਦਾ ਨਾ ਉਹਨਾਂ ਨੂੰ ਹੱਥ ਲਗਾਣ ਦਾ ਕਿਵੇਂ ਦੇਖੋ ਸਾਫ਼ ਨਈ ਹੱਥ ਹੀ ਮਨ ਈ ਨੀ ਕਰਦਾ ਉਹਨਾਂ ਨੂੰ ਹੱਥ ਲਗਾਣ ਦਾ ਕਿਵੇਂ ਔਰ ਪੈਲੀ ਗੱਲ ਤੋਂ ਕਿਵੇਂ ਨਾ ਸਾਰਾ ਓਦਾਂ ਦਾ ਹੋਏ ਨਾ ਤ ਫਿਰ ਰੱਖੋ ਤੁਸੀ ਘਰ ਵੀ ਓਦਾਂ ਦਾ ਹੈ ਔਰ ਉਨੂੰ ਬਚੋ ਦੇ ਵਾਸਤੇ ਵੀ ਜਗ੍ਹਾ ਓਦਾਂ ਦੀ ਨਾ ਹੋਵੇ ਤਾਂ ਫਿਰ ਮਤਲਬ ਈ ਨਈ ਆਂਦਾ ਰੱਖਣ ਦਾ ਓ ਨਈ ਹੁੰਦਾ ਓ ਚੀਜ਼
ਉਹੀ ਤੇ ਬਾਕੀ ਰੱਖਣ ਦਾ ਦੇਖੋ ਫਾਇਦਾ ਤੇ ਆ ਹੀ ਹੈ ਸਾਡੇ ਘਰ ਦੀ ਸੇਫਟੀ ਹੋ ਜਾਂਦੀ ਹੈ ਕੁੱਤੇ ਉੱਤੇ ਰੱਖ ਲੋ ਤੇ ਇਹ ਘਰੇ ਕੋਈ ਵੜ ਨਈ ਸਕਦਾ ਤੁਹਾਡੇ ਤੇ ਚੋਰੀ ਚਕਾਰੀ ਤੋਂ ਵੀ ਬੰਦਾ ਬਚ ਜਾਂਦਾ ਐ ਤੇ ਨਾਲੇ
ਸਈ ਐ।
ਲੇਕਿਨ ਉਹੀ ਹੈ ਨਾ ਕਿ ਜਾਨਵਰ ਨੂੰ ਦੇਖੋ ਜਾਨਵਰ ਸਮਝ ਕੇ ਨਈ ਰੱਖਣਾ ਤੁਸੀਂ ਇਨਸਾਨ ਜਿਵੇਂ ਖੁਦ ਅਸੀਂ ਸਾਫ਼ ਸੁਥਰੇ ਰੈਣੇ ਹਾਂ ਹਰ ਚੀਜ਼ ਪ੍ਰੋਪਰ ਖਾਣਾ ਪੀਣਾ ਓ ਸਭ ਉਹਨਾਂ ਦੀ ਬੋਤ ਕੇਅਰ ਕਰਨੀ ਪੈਂਦੀ ਏ ਬਈ
ਨਈ-ਨਈ-ਨਈ ਉਹਦੇ 'ਚ ਮੈਂ ਤਾਂ ਖੁਦ ਹੈਗੀ ਮੈਂ ਤੁਸੀਂ ਬੋਲੋਗੇ ਨਾ ਮੈਂ ਪੈਰਟ ਰੱਖਿਆ ਸੀ ਨਾ ਮ ਮੈਨੂੰ ਪਤ ਉਹਦਾ ਕਿੱਦਾਂ ਉਹਨਾਂ ਦਾ ਸਾਫ਼ ਸ ਮਤਲਬ ਰੱਖਣਾ ਪੂਰਾ ਕਿਉਂਕਿ ਪੈਰਟ ਦਾ ਕਿਵੇਂ ਨਾ ਉਹ ਪੇਰੂ ਖਾਂਦਾ ਸੀਗਾ ਉਹ ਪੇਰੂ ਦੀ ਸਮੈਲ ਇੰਨੀ ਆਂਦੀ ਸੀ ਨਾ ਉਹਦੇ ਪਿੰਜਰ ਚੋਂ ਕਿ ਬਹੁਤ ਮਤਲਬ ਨਾ ਓ ਸਿਰ 'ਚ ਚੜ੍ਹਦੀ ਸੀਗੀ ਥੋੜ੍ਹਾ ਵੀ ਸਾਫ਼ ਨਾ ਕਰੋ ਤੋ ਓ ਸਮੈਲ ਥੋੜ੍ਹੀ ਔਰ ਫਿਰ ਲੇਕਿਨ ਨਈ ਮੈਂ ਤਾ ਉਸਨੂੰ ਬੋਤ ਸਾਫ਼ ਸਫ਼ਾਈ ਕਰਦੀ ਸੀਗੀ ਉਹਦੇ ਤੋ ਕਿਉਂਕਿ ਪਤਾ ਆਪਾਂ ਨੂੰ ਆਪਾਂ ਨੂੰ ਬਿਮਾਰ ਹੋਣਾ ਚਾਂਸ ਉਹਦੇ 'ਚ ਪੂਰਾ ਉਹਦੇ ਸਿਰ ਨੂੰ ਚੜ੍ਹੇ ਸਿਰ ਦੇ ਫਿਰ ਦਵਾਈਆਂ ਖਾਓ ਸਿਰ ਦੀ
ਤਾਂ ਇਹ ਤੇ ਕਹਿ ਰਈ ਏ ਸਾਫ਼ ਸਫ਼ਾਈ ਪ੍ਰੋਪਰ ਹੋਣੀ ਚਾਹੀਦੀ ਐ ਬਈ ਕਈਆਂ ਨੂੰ ਦੇਖਿਆ ਇਹਨੇ ਆਪਣੇ ਜੇੜੇ ਪਾਲਤੂ ਜਾਨਵਰ ਹੁੰਦੇ ਕਈਆਂ ਨੇ ਬਿੱਲੀ ਪਾਲੀ ਹੁੰਦੀ ਐ। ਜਾਂ ਕਿਸੇ ਨੇ ਚਿੜੀਆਂ ਪਾਲੀਆਂ ਹੁੰਦੀ ਬਿਲਕੁਲ ਸਾਫ਼ ਸੁਥਰਾ ਜਰਾ ਵੀ ਗੰਦ ਨਈ ਹੁੰਦਾ। ਬਹੁਤ ਚੰਗੀ ਤਰੀਕੇ ਰੱਖਦੇ ਆ, ਔਰ ਕਈਆਂ ਨੂੰ ਦੇਖਿਆ ਐ ਬਹੁਤ
ਪੇਪਰ ਵਿਛਾ ਦਿੰਦੀ ਸੀ, ਉਹਦੇ ਪਿੰਜਰੇ 'ਚ ਨਾ ਥੱਲੇ ਕਿਵੇਂ ਨਾ ਜਰਾ ਜ ਵੀ ਥੋੜ੍ਹਾ ਈ ਹੁੰਦਾ ਸੀ ਨਾ, ਪੇਪਰ ਕਰਕੇ ਸਿੜ ਦੋ, ਜਿਵੇਂ ਟੈਨਸ਼ਨ ਨੀ ਹੋਂਦਾ ਸੀਗਾ, ਲੇਕਿਨ ਕਿ ਜੋ ਉਹਨਾ ਦਾ ਖਾਣਾ ਹਦਾ, ਥੋੜੀ-ਥੋੜੀ ਦੇਰ ਬਾਅਦ ਉਸਨੂੰ ਖਾਣਾ ਲੱਗਦਾ। ਉਹ ਚੀਕਾ ਮਾਰਨਾ ਚਾਲੂ ਹੋ ਜਾਂਦਾ, ਕੁਛ ਵੀ ਨਹੀਂ ਦ‌ਉ ਨਾ, ਉਹ ਚਾਲੂ ਹੁੰਦਾ ਸੀ ਚੀਕਾ ਮਾਰਨਾ। ਉਸਨੂੰ ਫਿ ਸਮਝ ਜਾਂਦਾ ਕਿ ਹਾਂ, ਉਸਨੂੰ ਕੁੱਛ ਚਾਹੀਦੈ, ਉਸਨੂੰ ਕੁੱਛ ਦੋ ਤੋ ਫਿਰ ਵੋ ਸਿਰ ਤੇ ਉਹ ਜਿਹੜੀ ਪੇਰੂ ਦੇ, ਸਭ ਤੋਂ ਜਿਆਦਾ ਤਾਂ ਪੇਰੂ ਦਾ ਆਂਦਾ ਸੀਗਾ, ਬਹੁਤ ਲੱਗਦਾ ਸੀਗਾ ਨਹੀਂ, ਉਹਦੀ ਬਹੁਤ ਸਮੈਲ ਨਹੀਂ ਸੇਨ ਹੁੰਦੀ ਐ। ਫਿਰ ਮੈਂ ਨਾ ਰੂਮ 'ਚ ਉਸਨੂੰ ਥੋੜ੍ਹੀ ਦੇਰ ਵਾਸਤੇ ਨਾ, ਬਾਹਰ ਥੋੜਾ ਟੰਗ ਦਿੰਨੀ ਸੀਗੀ, ਕਿ ਥੋੜਾ ਬਾਹਰ ਰਹੇ ਤਾਂ ਥੋੜਾ ਸਮੈਲ ਵੀ ਓੜ੍ਹੀ ਹੋ ਜਾਏਗੀ ਫਿਰ।
ਉਹ ਤੇ ਹੈ, ਦੇਖੋ
ਹੋ ਗਿਆ ਸੀਗਾ ਬਾਅਦ 'ਚ ਓਕੇ ਹੋ ਗਿਆ ਸੀ, ਲੇਕਿਨ ਬਾਦ ਪਤਾ ਨੀ ਨਾ ਕਿਵੇਂ ਬੋਲ ਨੀ ਸਕਦੇ ਤੇ ਉਹਨੇ ਕਿੱਦਾਂ ਓ ਕੁੜੀ ਨੂੰ ਕੱਟਦਾ ਉਂਗਲੀ ਤੇ ਤੇ ਮੈਂ ਥੋੜ੍ਹਾ ਫਿਰ ਉਸਨੂੰ ਉਡਾ ਤਾ ਸੀਗਾ ਜਾ ਕੇ। ਮੈਂ ਨਹੀਂ ਰੱਖਣਾ ਨੀ ਇਹਨੂੰ ਹੁਣ, ਜੇ ਉੜਨ ਲੱਗਿਆ ਹੈ ਤੋ ਇਹਨੂੰ ਉਡਾ ਦੋ ਹੁਣ ਫੇਰ, ਠੀਕ ਐ।
ਨਹੀਂ, ਦੇਖੋ ਜਾਨਵਰਾਂ ਨੂੰ ਰੱਖਣਾ ਤੇ ਖੈਰ ਸੌਖਾ ਹੈ ਵੀ ਐ, ਨਹੀਂ ਵੀ ਸ਼ੌਕ ਤੇ ਸਭ ਨੂੰ ਆਉਂਦਾ ਕਿ ਪਾਲ ਲਈਏ, ਪਾਲ ਲਈਏ, ਲੇਕਿਨ ਕੇਅਰ ਕੋਈ-ਕੋਈ ਕਰ ਪਾਉਂਦਾ ਬਈ, ਸਿੱਧੀ ਜਿਹੜੀ ਗੱਲ ਦੱਸਿਆ, ਉਹ ਕਰ ਸਕਦੇ ਓ ਤਾਂ ਹੀ ਰੱਖੋ ਜਾਨਵਰ ਨੂੰ ਅਦਰਵਾਈਜ਼ ਫਿਰ ਉਹਨਾ ਨੂੰ ਜਿੱਥੇ ਜਿਵੇਂ ਰਹਿ ਰਹੇ, ਉਵੇਂ ਰਹਿਣ ਦ‌ਉ।
ਨਹੀਂ ਉਹ ਵੀ ਕਿਵੇਂ ਹੁਣ, ਜ ਉਹ ਬੋਲਦੇ ਨਾ ਜੰਗਲੀ ਕਹਿਲਾ ਸਕਦੇ ਨਾ, ਅਪ ਜ ਹੁਣ ਝਾੜ ਤੋਂ ਗਿਰਿਆ ਓ ਜੰਗਲੀ ਹੋ ਗਿਆ ਫਿਰ ਹੂ ਮੈਂ ਉਹਦੇ ਘਰ ਭਰੋਸਾ ਨਹੀਂ ਸੀਗਾ, ਲੇਕਿਨ ਫਿਰ ਵੀ ਚਲ ਮੈਂਹਾ ਅੱਛਾ ਐ ਉਡਾ ਤਾ ਨਾ, ਲੇਕਿਨ ਉਹ ਬਹੁਤ ਅੱਛਾ ਹੋਇਆ ਉਡਾ ਤਾ ਕੀਆ ਹੁਣ ਟੈਨਸ਼ਨ ਨੀ ਐ। ਦਾ ਇੱਕ ਤੋਂ ਕੁਛ ਹੋ ਜਾਂਦਾ ਉਹਨੂੰ, ਫਿਰ ਆਪਣੇ ਸਿਰ ਤੇ ਲੱਗਦਾ ਕਿ, ਹਾਂ ਵੇਖੋ ਤਾਂ ਯੇ ਹੋ ਗਿਆ ਉਹ ਬੇਚਾਰਾ, ਆਪਨਾ ਮਨ ਖ਼ਰਾਬ ਹੋਂਦਾ ਇੱਕ ਵਾਰ ਹੋਇਆ ਸੀ ਇਦਾਂ, ਮੇਰਾ ਦੇ ਸਾਡੇ ਘਰ ਈ ਨਾ ਕੋਈ ਆਇਆ ਸੀਗਾ, ਉਹ ਦੋ ਪੈਰਟ ਲੇਕੇ ਆ ਗਿਆ ਸੀ। ਉਤੋਂ ਇੱਕ ਸਾਡੇ ਤੋਂ ਨਾ ਖੁੱਲਾ ਹੈਗਾ, ਉਹ ਕੀ ਹੋਇਆ ਉਹ ਖੇਲ ਰਹੇ ਸੀ ਥੱਲੇ ਉਹ ਆਪਣਾ ਖੇਲਦੇ-ਖੇਲਦੇ ਉੜ ਕੇ ਥੋੜਾ ਜਿਹਾ ਉੱਥੇ ਚਲਾ ਗਿਆ, ਉੱਥੇ ਬਿੱਲੀ ਆ ਗਈ। ਉਹ ਬਿੱਲੀ ਨੇ ਉਹਨੂੰ ਫੜਤਾ ਹਾਏ-ਹਾਏ, ਤੁਸੀਂ ਯਕੀਨ ਨੀ ਕਰੋਗੇ, ਓਨੇ ਓ ਤੇ ਗਰਦਨ ਤੋਂ ਈ ਫੜਿਆ ਓਨੂੰ ਉਹ ਵਿਚਾਰਾ ਉੱਥੇ ਈ ਹੋ ਗਿਆ, ਸਾਡਾ ਮਨ ਇੰਨਾ ਦੁਖੇ ਦੁਖਿਆ ਨਾ, ਕਿ ਮਤਲਬ ਕਿਵੇਂ ਇਹਨੂੰ ਮਤਲਬ ਅਸੀਂ ਇਹ ਕਹ ਰਹੇ, ਬਹੁਤ ਉਹਦੇ 'ਚ ਐ ਲੱਗਿਆ ਨਹੀਂ ਬਾਬਾ ਹੁਣ ਇਸ ਐ ਜਾਨਵਰ ਨਾਲ ਲਗਾ ਬੋਲਿਆ ਨਾ ਤੇ ਫਿਰ ਉਹ ਜਦ ਉਹ ਇਦਾਂ ਦੀ ਕੋਈ ਚੀਜ਼ ਹੋ ਜਾਂਦੀ ਏ ਨਾ, ਫਿਰ ਬਹੁਤ ਮਨ ਨੂੰ ਖ਼ਰਾਬ ਲੱਗਦਾ ਹੈਗਾ।
ਉਹ ਤੇ ਹੈ ਦੇਖੋ, ਮੈਂ ਵੀ ਇੱਕ ਵਾਰੀ ਚੂਹੇ ਜੇ ਪਾਲੇ ਸੀ, ਉਹ ਚਿੱਟੇ ਵਾਲੇ ਚੂਹੇ ਨੀ ਆਉਂਦੇ ਨੇ। ਦੇਖੇ ਤੁਸੀਂ ਤੇ ਉਹ ਪਾਲੇ ਸੀ ਘਰ 'ਚ ਲੇਕਿਨ ਉਹਨਾਂ ਉਹ ਨਾ ਮਰ ਈ ਜਾਂਦੇ ਸੀ, ਕਦੇ ਜੋ ਗਰਦਨ ਦਵਾਲੀ, ਕਦੇ ਆਪਸ 'ਚ ਹੀ ਬੜਾ ਮਤ ਉਹਨਾਂ ਨੇ ਲੜਨਾ ਪੈਂਣਾ ਤੇ ਬੜਾ-ਬੜਾ ਹੀ ਅਜੀਬ ਜਿਹਾ ਸੀਗਾ। ਤੇ ਕੀ ਕਹਿ ਸਕਦੇ ਆ, ਮਤਲਬ ਅੱਛਾ ਤੇ ਲੱਗਦਾ, ਲੇਕਿਨ ਨਾ ਫਿਰ ਗੰਦ ਫੈਲਦਾ ਤੇ ਬੜਾ ਬੁਰਾ ਲੱਗਦਾ ਐ, ਫਿਰ।
ਗੰਦ ਵੀ ਨਾਲੇ ਉਹਨਾਂ ਨੂੰ ਕੁਛ ਮਤਲਬ ਏਦਾਂ ਕੁਛ ਹੋ ਜਾਂਦਾ ਤਾਂ ਫਿਰ ਤਦ ਵੀ ਬੁਰਾ ਲੱਗਦਾ ਐ ਕਿ ਨਹੀਂ ਇੰਨਾ ਰੱਖਿਆ ਆਪਾਂ ਸੰਭਾਲ ਕੇ ਬਾਦ ਚ ਇਹ ਮਿਲ
ਹੂੰ ਫਿਰ ਉਹੀ ਹੈ ਫਿਰ ਬਾਈ, ਬੰਦਾ ਵੀ ਕਵੇ- ਕਿ ਹਾਂ ਤੁਸੀਂ, ਲਿਤਾ ਸੀ ਪਾਲਿਆ ਸੀ ਤੇ ਉਹਦਾ ਕੀ ਹੱਲ ਕਰ ਦਿੱਤਾ।
ਨਹੀਂ-ਨਹੀਂ ਸਹੀ ਗੱਲ ਹੈ ਹੁੰਦਾ ਨਾ। ਨਹੀਂ ਅੱਜਕੱਲ ਦੇ ਬੱਚਿਆਂ ਨੂੰ ਕੀ ਇਹਨਾਂ ਨੂੰ ਥੋੜ੍ਹੀ ਕੁਛ ਪਤਾ ਹੈਗਾ ਮੈਂਨੇ ਹੁਣ ਤੋ ਸਮਝਾ ਦਿੰਦੀ ਉਹਨੂੰ। ਦੇਖੋ ਬਾਬਾ ਏਦਾਂ-ਏਦਾਂ ਹੁੰਦਾ ਇਹਦੇ ਕਰਕੇ ਤੂੰ ਨਹੀਂ ਰੱਖੋ ਤੋ ਈ ਵਧੀਆ ਹੈਗਾ। ਹੁਣ ਬੱਚੇ ਸਮਝ ਜਾਣ ਸਮਝ ਗਈ ਹੈ ਉਹ ਹੁਣ ਨਹੀਂ ਜਿੱਦ ਨੀ ਕਰਦੀ ਜ਼ਿਆਦਾ।
ਅੱਛਾ
ਕਿ
ਨਹੀਂ ਠੀਕ ਹੈ ਜੇ ਜਾਣਾ ਚਾਂਦਾ ਬੱਚਾ ਤਾਂ ਲੈ ਕੇ ਜਾਣਾ ਵੀ ਚਾਹੀਦਾ।
ਹੈਂ ਉੱਥੇ ਜਾ ਕੇ ਕਿਵੇਂ ਨਾ ਦੇਖਕਰ ਆ ਜਾਏ ਨਾ ਤੋ ਕੀ- ਕੁਛ ਨੀ ਲੱਗਦਾ ਘਰ 'ਚ ਲੈ ਕੇ ਆਉਣਾ ਬੜਾ ਔਖਾ ਹੈਗਾ ਲੇਕਿਨ ਉੱਥੇ ਜਾ ਕੇ ਦੇਖ ਕੇ ਆ ਜਾਓ।
ਚਾਹੀਦੀ ਹੈ ਨਾਲੇ ਜੁਆਇੰਟ ਫੈਮਲੀ ਚ।
ਉਹ ਈ ਉਹ ਈ ਬਾਈ।
ਚਲੋ ਜੀ ਠੀਕ ਹੈ ਫਿਰ।
ਹਾਂਜੀ
ਹਾਂਜੀ ਓਕੇ ਸਤਿ ਸ੍ਰੀ ਅਕਾਲ।